ਹਾਂਜੀ ਸਤਿ ਸ੍ਰੀ ਅਕਾਲ।
ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਸ਼ੁਕਰ ਹੈ ਤੁਸੀਂ ਫੋਨ ਚੁੱਕ ਲਿਆ ਮੈਨੂੰ ਲੱਗਿਆ ਕਿੇ ਤੁਸੀਂ ਫੋਨ ਨੀ ਚੁੱਕ ਕੋ
ਨਹੀਂ ਨਹੀਂ ਐਸੀ ਕੋਈ ਗੱਲ ਨਹੀਂ ਫੋਨ ਕਿਉਂ ਨਹੀਂ ਚੁੱਕਣਾ ਤੁਹਾਡਾ।
ਹੋਰ ਸੁਣਾਓ ਕੀ ਕਰਦੇ ਪਏ ਓ ਹਾਂਜੀ ਬਸ ਚੱਲਦਾ ਪਿਆ। ਹੋਰ ਸੁਣਾਓ ਕੀ ਕਰਦੇ ਪਏ ਤੁਸੀਂ।
ਮੈਂ ਮੱਸਾਂ ਹੁਣੇ ਸਮਝੋ ਕਿ ਨਾਸ਼ਤੇ ਦੇ ਕੰਮ ਤੋਂ ਵਿਹਲੀ ਹੋਈ ਆਂ। ਨਾਸ਼ਤਾ ਨੁਸ਼ਤਾ ਨਿਪਟਾਇਆ ਸਭ ਨੂੰ ਖਵਾਇਆ ਆਪੇ ਖਾਧਾ। ਹੁਣ ਕੰਮ ਵਾਲੀ ਆਈਏ ਤੇ ਮੈਂ ਥੋੜ੍ਹਾ ਸਮਾਨ ਚੁੱਕਿਆ ਵਾ ਮੈਂ ਕਿਹਾ ਚਲੋ ਇਹ ਸਫ਼ਾਈ ਕਰ ਲਏ ਕੰਮ ਵਾਲੀ ਵੀ।
ਹੂੰ ਅੱਛਾ ਅੱਛਾ ਤੇ ਕੀ ਬਣਾਇਆ ਤੁਸੀਂ‌।
ਅੱਜ ਅਸੀਂ ਬਣਾਇਆ ਐ ਘੀਆ। ਪਹਿਲੇ ਪਹਿਲੇ ਸਵੇਰੇ ਆਲੂ ਉਬਾਲੇ ਐ ਆਲੂ ਵਾਲੀ ਰੋਟੀਆਂ ਪਰੋਂਂਠੀਆਂ ਬਣਾਈਆਂ ਹੈ ਹੁਣ ਘੀਆ ਬਣਾਇਆ। ਹੁਣ ਘੀਆ ਬਣਾਇਆ ਹੁਣ ਘੀਏ ਦੇ ਨਾਲ ਚਾਵਲ ਰੱਖ ਕੇ ਆਈ ਆ ਮਤਲਬ ਕਿਚਨ ਵਿੱਚ ਸਾਰਿਆਂ ਨੂੰ ਨਿਪਟਾ ਕੇ ਦੁਪਹਿਰ ਦਾ ਵੀ ਨਾਲੋਂ ਨਾਲ ਕਰਕੇ ਤੇ ਹੁਣ ਹੁਣ ਆਈਏ ਮੇਡ ਮੈਂ ਕਿਹਾ ਚਲ ਐ ਕੰਮ ਕਰੇ। ਤਾਂ ਫੇਰ ਅਸੀਂ ਸਾਂਭ ਸਾਂਭੀਏ ਸੁੰਬੀਏ ਫੇਰ ਥੋੜੇ
ਫੇਰ ਤੁਸੀਂ ਆਪਣੇ ਮਦਰ ਵਾਲੀ ਸਾਈਡ ਗਏ ਹੋ ਨਾ ਪੇਕੇ ਗਏ ਦੇ ਹੋ ਨਾ ਤੁਸੀਂ ਆਪਣੇ
ਹਾਂਜੀ, ਹਾਂਜੀ।
ਅੱਛਾ- ਅੱਛਾ।
ਮੇਰੀ ਭਰਜਾਈ ਐਕਚੁਲੀ ਗਈ ਹੋਈ ਐ ਨਾ ਪੇਕੇ
ਹਾਂਜੀ, ਹਾਂਜੀ ਦੱਸਿਆ ਸੀ ਤੁਸੀਂ।
ਹਾਂ ਭਰਜਾਈ ਪੇ ਹਾਂ ਛੋਟੇ ਵਾਲੇ ਭਰਜਾਈ ਪੇਕੇ ਗਏ ਹੋਏ ਐ ਪਿੱਛੇ ਭਰਾ ਐ ਛੋਟਾ ਮੰਮੀ, ਡੈਡੀ ਨੇ ਭੈਣ ਨਾਲ ਆਈ ਦੀ ਐ ਉਹਦੇ ਬੱਚੇ ਨੇ ਤਾਂ ਫੇਰ ਅਸੀਂ ਕਿਹਾ ਜਦੋਂ ਤੀਕਰ ਚਲੋ ਉਹ ਨੀ ਆਂਦੀ ਤਾਂ ਅਸੀਂ ਸੰਭਾਲੀਏ। ਹਾਂ ਬਾਅਦ ਚ ਐਵੇਂ ਕਿ ਉਹ ਆਏਗੀ ਤਾਂ ਰਲ -ਮਿਲ ਕੇ ਕਰਲਾਗੇ। ਇਸ ਤਰ੍ਹਾਂ ਤੇ ਚਲੋ ਜਦੋਂ ਤਿਕਰ ਨਈ ਹੈ ਕਰਾਂਗੇ।
ਬਿਲਕੁਲ, ਬਿਲਕੁਲ ਇਹ ਆਪਣਾ ਆਪਣਾ ਹੀ ਤੇ ਹੈਗਾ ਦੇ ਚਲੋ ਇਸੀ ਬਾਹਣੇ ਤੁਹਾਡੀ ਮੰਮੀ ਪਾ ਪਾ ਨੂੰ ਤੁਹਾਡੇ ਹੱਥ ਦੀ ਚੀਜ਼ਾਂ ਖਾਣ ਨੂੰ ਮਿਲ ਜਾਣਗੀਆਂ। ਹੋਰ ਕੀ ਐਜ ਤੇ ਉਹ ਆਪ ਤੇ ਉਹ ਆ ਨਹੀਂ ਸਕ ਦੇ ਵਿਚਾਰੇ ਤੁਹਾਡੇ ਕੋਲ ਤੇ ਉਹ ਇਸੇ ਬਹਾਨੇ ਚਲੋ ਜੀ ਚਲਿਆ ਹੋਰ ਕੀ
ਅਨੇਬਲ ਐ ਹੁਣ ਜਿਸ ਟਾਈਮ ਆ ਸਕਦੇ ਸੀ ਹਾਂਜੀ।
ਮੰਮਾ ਠੀਕ ਤੁਹਾਡੇ ਹੁਣ?
ਮੰਮਾ ਫੇਰ ਇਸ ਤਰ੍ਹਾਂ ਹੀ ਨੇ ਅਜੇ ਤੇ ਮੰਮਾ ਦੀ ਤਬੀਅਤ ਇਸ ਤਰ੍ਹਾਂ ਹੀ ਐ ਕੋਈ ਅੱਛੀ ਵੀ ਨਹੀਂ ਠੀਕ ਐ ਬਸ। ਚੁੱਪ ਕਰਕੇ ਬੈਠੇ ਰਹਿੰਦੇ ਐ ਆਪੇ ਖਾਂਦੇ ਨੀ ਆਪੇ ਪੀਂਦੇ ਨੀ ਕੋਈ ਖਵਾ ਦੇ ਕੋਈ ਬਸ ਬੱਚੇ ਐਕਣ ਸਾਬ ਐ ਉਨਾ ਬੱਚਿਆਂ ਐਕਣ ਸਾਬ ਐ ਜਿਸੇ ਇੱਕ ਛੋਟੇ ਬੱਚੇ ਨੂੰ ਪਾਲਣਾ ਹੁੰਦਾ ਸਮਝੋ ਉਹੀ ਔ ਸਾਬ ਐ
ਹੂੰ, ਹੂੰ ਸਹੀ ਗੱਲ ਐ
ਹੋਰ ਤੁਸੀਂ ਸੁਣਾਓ ਕੀ ਕਰ ਰਹੇ ਹੋ?
ਮੈਂ ਬਸ ਬੈਠੀ ਸੀ ਮੈਂ ਕਿਹਾ ਚਲੋ ਤੁਹਾਨੂੰ ਫੋਨ ਕਰਾਂ ਥੋਡਾ ਹਾਲ ਚਾਲ ਪੁੱਛੀਏ ਕੁਛ ਤੁਹਾਡੀਆਂ ਹੀ ਸੁਣੀਏ ਗੱਲਾਂ ਪੇਕੇ ਗਏ ਤੇ ਉਹ ਅਲੱਗ ਹੀ ਓ ਐ ਆਹੋ ਅੱਜ‌ ਅੱਜ ਮੈਂ ਫਰੀ ਹੈਗੀ ਫ੍ਰੀ ਵੀ ਨੀ ਆ ਬਸ ਥੋੜੀ ਜਿਹੀ ਮੇਰੀ ਸਿਹਤ ਤ ਢਿੱਲੀ ਸੀ ਤੇ ਤੁਹਾਨੂੰ ਪਤਾ ਸਿਹਤ ਢਿੱਲੀ ਹੋ ਤੇ ਫਿਰ ਕੰਮ ਕੁਮ ਤੇ ਕੁਛ ਕੁਛ ਹੋ ਨਹੀਂ ਪਾਂਦਾ ਹੈਗਾ ਤੇ ਮੈਂ ਕਿਹਾ ਚਲੋ ਤੁਹਾਡੇ ਨਾਲ ਬੈਠ ਕੇ ਮੈਂ ਨਾ ਬਸ ਮੇਰੀ ਕੀ ਹੋ ਗਿਆ ਕੱਲ ਕੰਮ ਲੱਗੀ ਰਹੀ ਆ ਪਤਾ ਧਿਆਨ ਤੁਹਾਨੂੰ ਪਤਾ ਜੋ ਕੰਮ ਕਰੀਏ ਤਾਂ ਤ ਆਪਣੀ ਤਰਫ ਥੋਡਾ ਧਿਆਨ ਰਹਿੰਦਾ ਨੀ ਏ ਉਹ ਹੁਣ ਮੈਨੂੰ ਗਰਮ ਸਰਦ ਜਿ ਹੋ ਗਈ ਅੰਦਰ ਬਾਹਰ ਕਦੀ ਧੁੱਪ ਚ ਕੰਮ ਕਰਨਾ ਫੇਰ ਪਸੀਨੋ ਪਸੀਨ ਹੋ ਜੋ ਫੇਰ ਬਾਰਿਸ਼ ਆ ਗਈ ਫੇਰ ਉਸ ਤੋਂ ਬਾਅਦ ਮੈਂ ਆ ਕੇ ਏ ਸੀ ਚ ਬਹਿ ਗਈ ਉਹ ਨਾ ਮੈਨੂੰ ਗਰਮ ਸਰਦ ਹੋ ਗਿਆ ਐ ਤੋ ਉਸ ਵਜ੍ਹਾ ਨਾਲ ਕਿ ਐਹ ਮੈਨੂੰ ਫੀਵਰ ਵੀ ਹੋ ਗਿਆ ਤੇ ਨਾ ਖਾਂਸੀ ਵੀ ਬਹੁਤ ਹੋ ਗਈ ਐ ਹਨੇ ਸ਼ੁਕਰ ਐ ਤੁਹਾਡੇ ਨਾਲ ਗੱਲ ਸਹੀ ਤਰੀਕੇ ਨਾਲ ਹੋ ਰਹੀ ਏ ਮੈਨੂੰ ਖਾਂਸੀ ਵੀ ਹੋ ਗਈ ਐ ਤੇ ਮੈਂ ਕਿਹਾ ਦਵਾਈਆਂ ਤੇ ਬਹੁਤ ਹੋ ਗਈਆਂ ਤੁਹਾਡੇ ਕੋਲ ਕੋਈ ਹੋਮ ਰੈਮਡੀ ਪੁੱਛ ਲਾਂ ਚਲੋ ਥੋੜਾ
ਹੋਮ ਰੈਮੀਡੀ, ਖਾਂਸੀ ਹੈ ਤੁਹਾਨੂੰ ਖਾਂਸੀ ਹੋ ਰਹੀ ਹੈ ਜ਼ੁਕਾਮ ਹੈ ਕੀ ਚੱਕਰ ਹੈ
ਖਾਂਸੀ ਵੀ ਹੈ ਤੇ ਉਹ ਥੋੜਾ ਜੇਹਾ ਲਿਟਲ ਬਿਟ ਜ਼ੁਕਾਮ ਵੀ ਹੋ ਈ ਗਿਆ ਹੁਣ ਤੇ ਕਿਉਂਕਿ ਗਰਮ ਸਰਦ ਹੋ ਗਏ ਨ -
ਹੋਮ ਰੈਮੇਡੀ ਮੈਂ ਨਾ ਲਾਸਟ ਈਅਰ ਆਪਣੀ ਮਦਰ ਇਨਲਾ ਨੂੰ ਬਣਾ ਕੇ ਦਿੱਤੀ ਸੀ ਇੱਕ ਗੁੜ ਵਿੱਚ, ਤਾਂ ਉਹਨਾਂ ਨੂੰ ਅਸਰ ਹੋਇਆ ਸੀ ਤੇ ਸਮਝੋ ਕਿ ਟਰਾਈ ਕੀਤੀ ਕੀਤਾ ਹੋਇਆ, ਆ ਕੋਈ ਨੀ ਟਰਾਈ ਤਾਂ ਕੀਤਾ ਹੋਇਆ ਤੇ ਉਹੀਓ ਹੈ ਥੋੜ੍ਹਾ ਜਿਨ੍ਹਾਂ ਨਾਲ ਖਮੋਲ ਕੇ ਵੇਖਿ ਲੇਨਾ ਤੁਸੀਂ ਐਕਚੁਲੀ ਪਤਾ ਕੀ ਹੈ ਉਹ ਉਹ ਨਾ ਗੁੜ ਵਿੱਚ ਬਣਾਉਣ ਵਾਲੀ ਚੀਜ਼ ਹੈ
ਅੱਛਾ ਐ ਕੋਈ ਉਹ ਏ, ਸਿਰਪ ਸਿਰਪ ਬਨਾਨਾ ਹੈ ਯਾ ਕੀ ਐ
ਸਿਰਪ ਨੀ ਹੈ, ਐਜ ਆ ਪੇਸਟ ਸਮਝ ਲੋਓ ਥੋੜ੍ਹੀ ਜਿਨੀ ਠੀਕ ਹੈ, ਉਹ ਗੁੜ ਨੂੰ ਗਰਮ ਕਰਨਾ ਉਹਦੇ ਚ ਕਾਲੀ ਮਿਰਚ ਦਾ ਪਾਊਡਰ
ਥੋੜ੍ਹਾ ਸੌਂਫ ਦਾ ਪਾਊਡਰ, ਥੋੜ੍ਹਾ ਉਹ ਸੁੰਡ ਪਾਊਡਰ ਜੋ ਮੇਨ ਹੈ ਸਭ ਤੋਂ ਮੇਨ ਸੁੰਡ ਪਾਊਡਰ ਤੇ ਕਾਲੀ ਮਿਰਚ ਦਾ ਪਾਊਡਰ ਉਹ ਤਿੰਨੋ ਚੀਜ਼ਾਂ ਨੂੰ ਨਾ ਮਿਕਸ ਕਰਨਾ ਤੇ ਤਾ ਚੀਨੀ ਪਾਊਡਰ ਪਾਉਣੀ ਹੈ ਥੋੜ੍ਹੀ ਜਿਹੀ ਉਹ ਇੱਕੋ ਮਤਲਬ ਕੀ ਸਮਝ ਲਓ ਰੀਜ ਆ ਗਿਆ ਤੇ
ਹੂ